ਹੈਲੋ ਸਸ਼ਰੀ ਕਾਲ ਜੀ ਈ
ਸਸਰੀ ਕਾਲ ਹੋਰ ਕੀ ਹਾਲ ਚਾਲ ਏ
ਵਧੀਆ ਤੁਸੀਂ ਸੁਣਾਓ
ਬਸ ਵਧੀਆ ਹੋਰ ਕੀ ਕਰਦੇ ਏ ਪਏ ਓ
ਕੁਛ ਨਈ ਬਸ ਹਨ ਰੋਟੀ ਰੂਟੀ ਦੇ ਕੇ ਫਰੀ ਹੋਈਆਂ ਤੁਹਾਡਾ ਫੋਨ ਆ ਗਿਆ ਇੰਨੀ ਦੇਰ ਚ ਆ
ਅੱਛਾ ਆ
ਹਾਂਜੀ ਹੋਰ ਆ ਕੀ ਕਰਦੇ ਤੁਸੀਂ ਈ
ਬਸ ਮੈਂ ਵੀ ਹੁਣ ਮੇਰਾ ਬੇਟਾ ਆਇਆ ਬਜ਼ਾਰ ਗਿਆ ਦਾ ਸੀ ਈ ਬਸ ਉਹਨੂੰ ਰੋਟੀ ਪਾ ਕੇ ਦੇਣ ਲੱਗੀ ਏ
ਅੱਛਾ ਆ
ਹਾਂਜੀ ਈ
ਹੋਰ ਛੋਟਾ ਬੇਟਾ ਆ ਗਿਆ ਸਕੂਲ ਤੋਂ ਉ
ਮੇਰਾ ਬੇਟਾ ਆ ਗਿਆ ਸਕੂਲ ਤੋਂ ਓ
ਚਲੋ ਠੀਕ ਐ ਮੇਰਾ ਵੀ ਛੋਟਾ ਆ ਗਿਆ ਵੱਡਿਆਂ ਨੇ ਆਣਾ ਐ
ਅੱਛਾ ਜੀ
ਹਾਂ ਆ
ਮੈਂ ਤੁਹਾਡੇ ਕੋਲ ਪੁੱਛਣਾ ਸੀ ਈ
ਹਾਂਜੀ
ਮੇਰੇ ਬੇਟੇ ਦਾ ਨਾ ਜਨਮ ਦਿਨ ਏ ਕੱਲ।
ਅੱਛਾ ਅੱਛਾ।
ਤੇ ਓ ਕੈਂਦਾ ਏ ਮੰਮਾ, ਘਾਰ ਬੁਲਾ ਲੋ ਮੇਰੇ ਫਰੈਂਡਜ਼ ਨੂੰ।
ਹਾਂਜੀ ਹਾਂਜੀ।
ਤੇ ਮੈਂ ਪੁੱਛਣਾ ਸੀ, ਹੋਰ ਛੋਟੇ ਬੱਚੇ ਨੇ ਫੇਰ ਛੋਟੇ ਬੱਚਿਆਂ ਦਾ ਤੇ
ਘਾਰ ਈ ਠੀਕ ਰੈਂਦਾ, ਹਾਂ ਏ ਤੇ ਹੈ ਈ ਏ ਘਾਰ ਨਾ ਜ਼ਾਦਾ ਇੰਜੋਏ ਕਰ ਸਕਦਾ ਐ ਬੱਚਾ।
ਹਾਂਜੀ ਤੇ ਮੈਂ ਤੁਆਡੇ ਬੇਟੇ ਦਾ ਜਨਮ ਦਿਨ ਸੀ ਨਾ, ਮੈਂ ਬੇਟੇ ਨੂੰ ਭੇਜਿਆ ਸੀ ਨਾ ਤੇ ਤੁਸੀਂ ਖਾਣਾ ਬੜਾ ਅੱਛਾ ਬਣਾਇਆ ਸੀ। ਕੀ ਕੀ ਬਣਾਇਆ ਸੀ ਤੁਸੀਂ।
ਮੈਨੇ ਤੇ ਬੱਚਿਆਂ ਦੇ ਅਕੋਡਿੰਗ ਈ ਬਸ ਬਣਾ ਲਿਆ ਸੀਗਾ, ਜਿੱਦਾਂ ਆ ਪੀਜ਼ਾ ਹੋ ਗਿਆ ਤੇ ਪਾਸਤਾ ਹੋ ਗਿਆ, ਮੈਕਰੋਨੀ ਹੋ ਗਈ। ਬਰਗਰ ਬਜ਼ਾਰੋਂ ਮੰਗਵਾ ਲਿਆ ਸੀਗਾ। ਤੇ, ਕਿਉਂਕਿ ਬੱਚਿਆਂ ਨੂੰ ਐਹੀ ਚੀਜ਼ਾਂ ਪਸੰਦ ਆਦੀਂਆਂ, ਘਰ ਦਾ ਜ਼ਾਦਾ ਪਸੰਦ ਨੀ ਆਂਦਾ ਅਤੇ ਛੋਲੇ ਬਣਾ ਲਏ ਸੀ ਨਾਲ, ਕੀ ਕੁਲਚੇ ਰੱਖ ਲਏ ਕਿਉਂਕਿ ਬੱਚੇ, ਸ਼ਾਮ ਰਾਤ ਤੀਕਣ ਦਾ ਸੀ ਓਨਾਂ ਦਾ ਪ੍ਰੋਗਰਾਮ। ਘਾਰ ਕੀਤਾ ਸੀ ਨਾ ਮੈਨੇ। ਤੇ ਓ ਘਰ, ਕਿਉਂਕਿ ਹੋਟਲਾਂ ਵਿੱਚ ਤੇ ਦੇਖੋ ਟਾਈਮਿੰਗ ਫਿਕਸ ਹੁੰਦੀ ਏ ਅ ਤੇ ਇੰਜੋਏ ਵੀ ਨੀ ਕਰ ਪਾਂਦਾਂ ਬੱਚਾ। ਚਾ, ਤੇ ਘਰ ਮੈਨੇ ਜਲਦੀ ਬੁਲਾ ਲਿਆ ਸੀ ਚਾਰ ਵਜੇ। ਤੇ ਕੋਈ ਲਿਮਿਟ ਨੀ ਸੀ ਘਰ ਜਾਣ ਦੀ, ਮੈਂ ਓਨਾਂ ਨੂੰ ਕਿਆ ਸੀ ਨੌ ਦਸ ਵਜੇ ਤੱਕ ਏਥੇ ਈ ਰੁਕਣਾ ਐ। ਤੇ ਉਸ ਹਿਸਾਬ ਨਾਲ ਫਿਰ ਮੈਨੇ ਨਾ ਚਾਰ ਪੰਜ ਵਰੈਟੀਆਂ ਰੱਖੀਆਂ ਸੀਗੀਆਂ। ਕਿ ਬੱਚਾ ਇੱਕ ਗੇਮ ਖੇਲ ਲੈ ਇੱਕ ਚੀਜ਼ ਖਾ ਲੈ, ਇੱਕ ਚੀਜ਼ ਫੇਰ ਬੱਚੇ ਕਾਫੀ ਖੁਸ਼ ਹੋ ਗਏ ਸੀਗੇ।
ਹਾਂਜੀ ਹਾਂਜੀ
ਤੇ ਸਗੋਂ ਸਾਰੇ ਬੱਚੇ ਦੇ ਪੇਰੈਂਟਸ ਦੇ ਫੋਨ ਵੀ ਆਏ ਮੈਨੂੰ ਓ ਕੈਂਦੇ ਕੀ ਅਸੀਂ ਵੀ ਅੱਗੋਂ ਦੀ ਨਾ ਘਰੇ ਈ ਕਰਾਂ ਕਰਾਂਗੇ, ਤੇ ਬੱਚੇ ਬੋਤ ਖੁਸ਼ ਗਏ ਨੇ।
ਹੂੰ ਮੈਂ ਐਈ ਪੁੱਛਦੀ ਪੀ ਆ ਤੁਆਨੂੰ ਅਗਰ, ਹਾਂਜੀ ਅਗਰ ਤੁਸੀਂ ਆ ਜਾਓ ਮੈਂ ਕੋਲੋ ਦੋ ਤਿੰਨ ਘੰਟੇ ਪੈਲੇ ਆ ਜਨਾ ਮਤਲਬ ਥੋੜੀ ਓ ਜਾਂਦੀ ਏ, ਚਲੋੱ ਕਢ ਕੱਠੇ ਬੈਠ ਕੇ ਜਲਦੀ ਹੋ ਜਾਂਦਾ, ਤੇ ਕੱਲੇ ਤੇ ਭੈਣ ਜੀ ਮੇਰੇ ਕੋ ਏਨਾ ਹੁੰਦਾ ਨੀ।
ਕੋਈ ਗੱਲ ਨਈ, ਹਾਂਜੀ ਹਾਂਜੀ। ਹਾਂ ਨਈ ਏ ਤੇ ਹੈ ਈ ਏ, ਦੇਖੋ ਜ਼ਾਦਾ ਜਿੱਦਾਂ ਬੱਚਿਆਂ ਦਾ ਪ੍ਰੋਗਰਾਮ ਏ ਹੁਣ ਕਫ ਕਾਫੀ ਕੁਛ ਹੋ ਜਾਂਦਾ ਬਣਾਣਾ ਵੀ ਸਾਰਾ ਕੁਛ। ਕੁਛ ਪਾਵਾਂ ਬਾਜ਼ਾਰ ਤੋਂ ਵੀ ਕਿੰਨਾ ਕੁਛ ਲੈਵਾਂਗੇ, ਏਸ ਕਰਕੇ ਘਰ ਵੀ ਬਣਾਣਾ ਪੈ ਈ ਜਾਂਦਾ ਥੋੜ੍ਹਾ ਬੋਤ
ਹਾਂਜੀ
ਤੇ ਆ ਜਾਗੀਂ ਕੋਈ ਗੱਲ ਨੀ, ਹੋਰ ਕੀ ਕੀ ਬਣਾਣਾ ਤੁਸੀਂ ਫੇਰ।
ਦੀ ਤੁਸੀਂ ਤੇ ਬਸ ਚਲੋ ਨਾਲ ਬਣਾ ਲਾਂਗੇ, ਮੈਂ ਬਾਜ਼ਾਰ ਚੱਲੀ ਸੀ ਜਰਾ ਤੇ ਮੈਂ ਤੁੁਆਨੂੰ ਦੱਸ ਦਿੰਨੀ ਆ ਸ਼ਿਮਲਾ ਮਿਰਚ ਲੈ ਵਾਂ।
ਹਾਂ ਹਾਂ ਸ਼ਿਮਲਾ ਮਿਰਚ ਲੈ ਓ, ਹਾਂ ਪਨੀਰ ਲੈ ਓ। ਸੋਸਿਸ ਦੇਖੋ ਓਹੀ ਲੈ ਓ ਜੇੜੀਆਂ ਜਿੱਦਾਂ ਤੰਦੂਰੀ ਸੋਸ ਹੋ ਜਾਂਦੀ ਏ, ਪੀਜ਼ਾ ਸੋਸ ਹੁੰਦੀ ਏ। ਪਾਸਤਾ ਜਿੱਦਾਂ ਪਾਸਤਾ ਸੌਸ, ਪੀਸਾ ਪੀਜ਼ਾ, ਮਿਓਨੀਜ਼ ਲੈ ਓ। ਐ ਐਵਲੀਆਂ ਸੋਰਸ ਇੱਕ ਓ ਲੈ ਨਾ ਜਿਦਾਂ ਐ, ਕੀ ਬੋਲਦੇ ਆ ਓਨੂੰ ਕੋਰਨ ਕੋਰਨ ਦਾ ਪੈਕੇਟ ਲੈਨਾ, ਕਿਉਂਕਿ ਹਾਂ ਓ ਪਾਸਤਾ 'ਚ ਵੀ ਪੈ ਜਾਂਦੇ ਨੇ ਮੈ ਕਰੋਨੀ ਬਣਾਣੀ ਹੈ ਮੈਕਰੋਨੀ ਚ ਵੀ ਪੈ ਜਾਂਦੇ ਪੀਜ਼ਾ 'ਚ ਵੀ, ਅਤੇ ਉਹ ਤੇ ਹੀ ਪੈ ਜਾਂਦੇ ਹੈ, ਅਗਰ ਪਨੀਰ ਟਿੱਕਾ ਬਣਾਣਾ ਘਰ ਹੀ, ਤੇ, ਫਿਰ ਪਨੀਰ ਦਹੀਂ ਇਹ ਚੀਜ਼ਾਂ ਤੁਸੀਂ ਲੈਣ ਅਣਾ
ਹਾਂਜੀ ਹੈ ਤੇ ਮੈਂ ਨਾ ਦਹੀਂ ਵਗੈਰਾ ਪਨੀਰ ਟਿਕਣ ਨੂੰ ਵੈਸੇ ਨਾ ਟਾਈਮ ਲੱਗਦਾ ਉਹ ਚੀਜ਼ ਬਣਾ ਲਾਂਗੇ ਜਿੜੀ ਥੋੜ੍ਹੀ ਜਲਦੀ ਵੀ ਬਣ ਜਾ ਔਰ ਬੱਚੇ ਵੀ ਖੁਸ਼ ਹੋ ਕੇ ਖਾਣ ਛ
ਹਾਂ ਤੇ ਬਸ ਫਿਰ ਜਿੱਦਾਂ ਪੀਜ਼ਾ ਹੋ ਗਿਆ ਬਹੁਤ ਜਲਦੀ ਬਣਾਇਆ ਪਹਿਲੇ ਹੀ ਹਾਂ ਪਹਿਲੇ ਤਿਆਰੀ ਕਰਕੇ ਰੱਖ ਦੋ ਫਟਾਫਟ ਫਿਰ ਏਅਰ ਫਲਾਈਰ ਪਾ ਲੌ ਮੈ ਅਪੇ
ਅਤੇ ਸੈਂਡਵਿਚ ਬਣਾ ਲੈਂਦੇ ਹਾਂ ਸੈਂਡਵਿਚ ਰੱਖ ਲਓ ਸੈਂਡਵਿਚ ਤੇ
ਸੈਂਡਵਿਚ ਵੀ ਰੱਖ ਲਓ ਹਾਂ ਉਹ ਟੋਸਟਰ ਵਿੱਚ ਬਣ ਜਾਏਗੇ ਟੋਸਟਰ ਵਿੱਚ ਜਲਦੀ ਜਲਦੀ ਬਣ ਜਾਏਗੇ ਅੱਛਾ ਤੁਸੀਂ ਹਾਂ ਉਹ ਵਾਲੇੇ ਕਹਿ ਰਹੇ ਹੋਵੋਗੇ ਜਿਹੜੇ ਫਰੂਟ ਦਹੀਂ ਵਾਲੇ ਹਾਂ ਠੀਕ ਹੈ ਸਮਝ ਗਈ ਹ
ਦਹੀਂ ਵਾਲੇ ਜਾਂਦੇ ਦਹੀਂ ਟਾਂਗ ਦਿੱਤੀ ਅਸੀਂ ਹੰਕੜ ਹੋ ਗਈ ਉਹਦੇ ਜੈਸੇ ਗਾਜਰ ਨੂੰ ਕੱਦੂਕਸ ਕਰ ਲਿਆ
ਅੱਛਾ ਅੱਛਾ। ਉਹ ਕਰੀਮੀ ਵਾਲੇ ਕਰੀਮੀ ਵਾਲੇ ਸਮਝ ਗਈ ਆ ਕਰੀਮੀ ਵਾਲੇ ਸੈਂਡਵਿਚ ਜਿਹੜੇ ਉਹ ਤੁਸੀਂ ਕੀਦਾ ਬਣਾਉਂਦੇ ਹੋ ਬਣਾਉਂਦੇ ਤੁਸੀਂ
ਹਾਂਜੀ ਮੈਂ ਬਣਾਨੀ ਹਾਂ ਖਾ ਲੈਂਦੇ ਨੇ ਖੁਸ਼ ਹੋ ਕੇ ਹਲਕਾ ਹਲਕਾ ਨਮਕ ਪਾ ਲ ਲੋ ਕਾਲਾ ਨਮਕ ਪਾ ਲ ਲੋ ਕਾਲੀ ਮਿਰਚ ਪਾ ਲਓ ਦਹੀਂ ਦੇ ਵਿੱਚ ਪਰ ਦਈ ਨਾ ਗਾੜੀ ਹੋਣੀ ਚਾਹੀਦੀ ਬੜੀ
ਹਾਂ ਉਹ ਤੇ ਹੈ ਹੀ ਤਾਂ ਹੀ ਕਰੀਮੀ ਹੀ ਬਨੇਗਾ। ਉਹ ਨਹੀਂ ਤੇ ਫਿਰ ਸਾਰਾ ਹਾਂ ਤੁਸੀਂ ਨਾ ਹਾਂ ਤੁਸੀਂ ਨਾ ਇੱਕ ਲਿਸਟ ਬਣਾ ਲਉ। ਸਭ ਤੋਂ ਪਹਿਲੇ ਤੇ ਕਿ ਮੈਂ ਹਾਂ ਇਹੀ ਚੀਜ਼ਾਂ ਰੱਖਣੀਆਂ ਅਤੇ ਉਸ ਹਿਸਾਬ ਨਾਲ ਨਾ ਸਮਾਨ ਫਿਰ ਉਹਦਾ ਲਿਖ ਲਓ। ਤੇ ਓਦਾਂ ਹੀ ਸਮਾਨ ਲੈਓ ਦੇਖੋ ਇਹ ਚੀਜ਼ਾਂ ਤਾਂ ਮੇਨ ਹੈ ਹੀ ਹੈ ਪਨੀਰ ਹੋ ਗਿਆ ਦਹੀਂ ਹੋ ਗਿਆ ਹਨਾ ਸ਼ਿਮਲਾ ਮਿਰਚ ਮਿਰਚ ਵਗੈਰਾ ਹੈ ਵੀ ਸਭ ਚ ਕੋਰਨ ਵਗੈਰਾ ਹੋਰ ਤੁਸੀਂ ਦੇਖ ਲੈ ਨਾ ਜਿੱਦਾਂ ਵੀ ਬਣਾਉਣਾ ਹੋਏ
ਕੋਣ ਦਾ ਪੈਕੇਟ ਦਾ ਪਿਆ ਹੋਇਆ ਮੇਰੇ ਬੱਚੇ ਖਾਂਦੇ ਨੇ ਉਹ ਵੀ ਹੈਗਾ ਪਨੀਰ ਦਹੀਂ ਵਗੈਰਾ ਲੈਵਾਂਗੇ ਸ਼ਿਮਲਾ ਮਿਰਚ ਤੇ ਰੈੱਡ ਸ਼ਿਮਲਾ ਮਿਰਚ ਆਉਂਦੀ ਯੈਲੋ ਸ਼ਿਮਲਾ ਮਿਰਚ ਉਹ ਵੀ ਲੈ ਆਨੀ ਹਾਂ ਮਾਈਕਰੋਨ'ਚ ਪੈ ਜਾਵੇਗੀ ਕਲਰਡ
ਹਾਂ ਹਾਂ ਕਲਰਫੁੱਲ ਅੱਛੀ ਲੱਗੇਗੀ। ਉਹ ਤਾਂ ਜੋ ਦੇਖੋ ਫਾਸਟ ਫੂਡਸ ਤੁਸੀਂ ਜੋ ਮਰਜ਼ੀ ਪਾਈ ਜਾਓ ਜਿਹੜੀ ਜਿੰਨੀਆਂ ਮਰਜ਼ੀ ਜਿੰਨੀਆਂ ਚੀਜ਼ਾਂ ਪਾਓਗੇ ਉਹਨਾ ਮਤਲਬ ਫੈਂਸੀ ਲੱਗਦਾ ਫੈਂਸੀ ਕਹਿ ਲਓ ਜਾਂ ਤੁਸੀਂ ਫਲੇਵਰ ਕਹਿ ਲਓ ਕੁਛ ਵੀ ਕਹਿ ਲਓ।
ਹਾਂਜੀ ਹਾਂਜੀ।
ਅਗਰ ਬੱਚੇ ਵੈਜੀਟੇਬਲ ਖਾ ਲੈਂਦੇ ਨੇ ਖੁਸ਼ ਹੋ ਕੇ ਤਾਂ ਬੜੀ ਅੱਛੀ ਗੱਲ ਏ
ਖਾ ਲੈਂਦੇ ਨੇ ਮੈਕਰੋਨੀ ਚ ਦੇਖੋ ਬੱਚੇ ਖਾ ਲੈਂਦੇ ਨੇ ਮੈਂ ਹੁਣ ਮਿੰਨੀ ਪੀਜ਼ੀ ਬਣਾਨੀ ਹਾਂ। ਮਿੰਨੀ ਪੀਜ਼ੇ ਜਿਹੜੇ ਹੁੰਦੇ ਨੇ ਬਰੈੱਡ ਵਾਲੇ
ਅੱਛਾ ਅੱਛਾ ਅੱਛਾ।
ਮੈਂ ਤਾਂ ਬਰੈਡ ਵਾਲੇ ਵੀ ਬਣਾ ਲੈਣੀ ਹ ਅੱਠ ਆਟਾ ਬ੍ਰੈਡ ਲੈਨੀ ਹਾਂ ਜਾਂ ਫਿਰ ਉਹ ਲਈ ਪ੍ਰੋਟੀਨ ਵਾਲੀ ਬ੍ਰੈੱਡ ਨਹੀਂ ਹੁੰਦੀ
ਹਾਂ ਹਾਂ ਹਾਂ ਆਦੀ ਹੈ ਇੱਕ ਮਲਟੀਗ੍ਰੇਨ ਜਾਂ ਪ੍ਰੋਟੀਨ ਵਾਲੀ
ਮਲਟੀਗ੍ਰੇਨ ਵੀ ਆਦੀ ਹੈ ਪ੍ਰੋਟੀ ਸਭ ਆਦੀ ਏ।
ਹੂਆ ਹੁਆ ਤੇ ਤੁਸੀਂ ਇਹ ਫਿਰ ਕਿ ਥੋ ਲੈਂਦੇ ਹੋ ਔਨਲਾਈਨ ਮੰਗਵਾਉਂਦੇ ਹੋ ਜਾ ਸ਼ੋਪ ਤੋਂ ਈਜ਼ਲੀ ਮਿਲ ਜਾਂਦੀ ਏ।
ਦੇਖੋ ਅਸੀਂ ਔਨਲਾਈਨ ਮੰਗਵਾਉਂਣੇ ਆ ਨਾ ਉਹ ਤੇ ਥੋੜ੍ਹੀ ਵੱਡੀ ਬ੍ਰੈਡ ਹੁੰਦੀ ਹੈ ਏਟੀ ਰੁਪੀਜ਼ ਦੀ ਹੋਏਗੀ ਓ।
ਅੱਛਾ।
ਤੇ ਮੈਂ ਲਿਆਣੀ ਆ ਬਜ਼ਾਰੋਂ ਅਤੇ ਉਹੀ ਬਰੈੱਡ ਥੋੜ੍ਹੀ ਛੋਟੀ ਹੁੰਦੀ ਆ ਉਹ ਸੱਤਰ ਰੁਪਏ ਦੀ ਆਦੀ ਐ।
ਅੱਛਾ-ਅੱਛਾ।
ਬਸ ਇਹ ਫਰਕ ਹੁੰਦਾ।
ਚਲੋ ਦਸ ਰੁਪਏ ਦਾ ਤੇ ਦੇਖੋ ਜ਼ਿਆਦਾ ਫ਼ਰਕ ਹੈ ਨਹੀ ਹੈ ਬ੍ਰੈਡ ਵੀ ਤਾਂ ਵੱਡੀ ਆ ਰਹੀ ਹੈ ਨਾ ਆਨਲਾਈਨ। ਹਾਂ ਮੈਂ ਉਹੀ ਤੇ ਕਹਿ ਰਹੀ ਹੈ ਬਰੈਡ ਵੀ ਤੇ ਫਿਰ ਵੱਡੀ ਆ ਰਹੀ ਹੈ ਨਾ ਆਨਲਾਈਨ। ਚਲੋ ਅੱਛੀ ਗੱਲ ਇਹ ਵੀ ਬੜਾ ਸੁੱਖ ਹੋ ਗਿਆ ਦਾ ਜਿਹੜੀਆਂ ਔਨਲਾਈਨ ਚੀਜ਼ਾਂ ਮਿਲ ਜਾਂਦੀਆਂ ਉਹ ਬਲਿੰਕਿਟ ਦਾ ਕਿੰਨਾ ਸੁੱਖ ਤੇ ਦਸ ਮਿੰਨਟ ਚ ਚੀਜ਼ ਆ ਜਾਂਦੀ ਹੈ।
ਹਾਂਜੀ।
ਕੋਈ ਚੀਜ਼ ਖਤਮ ਹੈ ਕੋਈ ਆ ਗਿਆ ਤੇ ਅਸੀਂ ਉਹਨੂੰ ਬਲਿੰਕਟ ਕਰ ਲਉ ਨਾਲ ਹੀ ਮੰਗਵਾ ਲਉ।
ਤੇ, ਨਾਲ ਫਿੰਗਰ ਚਿਪਸ ਬਣਾ ਲਈਏ।
ਫਿੰਗਰ ਚਿਪਸ, ਬੜਾ ਉਹ ਹੋ ਗਿਆ ਖਾ ਤੇ ਲੈਂਦੇ ਨੇ ਲੇਕਿਨ, ਫੈਸ਼ਨ ਆਊਟ ਹੋ ਗਿਆ ਇਹਨਾਂ ਦਾ ਵੀ ਪਹਿਲੇ ਬਹੁਤ ਬਣਦੇ ਸੀਗੇ ਹਾਂ, ਪਹਿਲੇ ਬਣਦੇ ਸੀ ਲੇਕਿਨ ਹੁਣ ਨੀ ਕੋਈ ਬੱਚਾ ਵੀ ਨਾ ਜ਼ਿਆਦਾ ਖ਼ੁਸ਼ ਹੋ ਕੇ ਨਹੀ ਖਾਂਦਾ। ਪਹਿਲੇ ਹੁੰਦਾ ਸੀ ਬੱਚਿਆਂ ਨੂੰ, ਅੱਛਾ ਉਹ ਤੇ ਫੇਰ ਆਪਣੇ-ਆਪਣੇ ਬੱਚਿਆਂ ਦਾ ਹਿਸਾਬ ਆ ਮੈਂ
ਨਹੀ ਹੁਣ ਸਾਡੇ ਘਰ ਵੀ ਸਾਡੇ ਹੁਣ ਬੱਚੇ ਵੱਡੇ ਵੀ ਹੈਗੇ ਨੇ ਘਰ ਵਿੱਚ ਹੁਣ ਉਹ ਤੇ ਹਜੇ ਤਿਕ ਚਿਕਨ ਖਾਂਦੇ ਨੇ ਆਂਟੀ ਜੀ ਤਲ ਦੋ ਤਲ ਦੋ
ਹ ਹਾਂ ਤੇ ਮੇਰੇ ਬੱਚੇ ਸਗੋਂ ਅ, ਜਦੋਂ ਉਹਦਾ ਜਨਮਦਿਨ ਸੀ ਗਾ ਨਾ ਬੱਚੇ ਆਏ ਮੈਂ ਨੇ ਕਿਹਾ ਫਿੰਗਰ ਚਿਪ ਖਾਣੇ ਐ। ਕਹਿੰਦੇ ਨਹੀ ਆਂਟੀ ਜੀ ਬੋ ਨਹੀ ਹਮਨੇ ਖਾਣੇ ਬੋ ਰੋ ਮਤਲਬ ਜਿੱਦਾਂ ਘਰ ਚ ਖਾਂਦੇ ਹੀ ਨੇ। ਇਸ ਕਰਕੇ ਮੈਂ ਕਿਹਾ ਸੀ ਗਾ ਕਿ ਚਲੋ ਦੇਖ ਲੈਣਾ ਤੁਸੀਂ ਜਿੱਦਾ ਤੁਹਾਨੂੰ ਠੀਕ ਲੱਗੇ।
ਹਾਂਜੀ।
ਹਾਂ, ਫਿਰ ਮੇਨੂੰ ਦੱਸਣਾ ਮੈਂ ਆ ਜਾਵਾਂਗੀ ਤੁਹਾਡੇ ਕੋਲ।
ਤੇ ਓ ਫਿਰ ਹੋਰ ਡੈਕੋਰੇਸ਼ਨ ਦਾ ਵੀ ਥੋੜਾ ਸਮਾਨ ਕਿਹੜੀ ਦੁਕਾਨ ਤੁਸੀਂ ਕਿਹੜੀ ਦੁਕਾਨ ਤੋਂ ਲਿਆਂਦੇ ਹੋ?
ਮੈਂ ਨਾ, ਹਾਂ। ਮੇਰੇ ਨਾ ਅ ਹੈ ਤੇ ਨੋਨ ਵਿੱਚ ਹੀ ਨੇ ਉੱਥੇ ਚਲੇ ਜਾਣੇ ਆ ਅਸੀਂ ਉੱਥੇ ਹੀ ਇੱਕ ਸਿ ਕੇਕ ਦਾ ਔਡਰ ਵੀ ਉੱਥੇ ਹੀ ਦੇ ਦਿੰਨੇ ਆ ਬੈਕਰੀ ਦੀ ਸ਼ੋਪ ਹੈ ਨਾ। ਤੇ ਉੱਥੋਂ ਹੀ ਅਸੀਂ ਐਈ ਸਾਰਾ ਡੈਕੋਰੇਟਿਵ ਦਾ ਸਮਾਨ ਲੈਣੇ ਆ। ਜ਼ਿਆਦਾ ਦੇਖੋ ਮੈਂ ਜ਼ਿਆਦਾ ਡੈਕੋਰੇਟ ਕਰਦੀ ਨਹੀਂ ਆ ਬੈਲੂਨਸ ਹੋ ਗਏ। ਥੋੜਾ ਬਰਥਡੇ ਦਾ ਲਿਖ ਲਿਆ। ਤੇ ਬਰਡੇ ਵਾਲਾ ਲੈ ਆਈ, ਬਸ ਜਿਆਦਾ ਨੀ। ਇਹਨਾ ਫਿਲਾਵਟ ਤੇ ਮੈਂ ਜ਼ਿਆਦਾ ਕਰਦੀ ਨੀ ਆ ਤੁਸੀਂ ਦੇਖ ਲੈਣਾ ਜੋ-ਜੋ ਲਿਆਣਾ ਹੋਏ ਤੇ,
ਚਲੋ ਇਹ ਤੇ ਮੈਂ
ਉਹ ਤਾਂ ਐ ਏ ਕਿ ਤੁਸੀਂ ਉਥੇ ਜਾਓ ਬੈਕਰੀ ਦੀ ਸ਼ੋਪ ਤੇ ਜਾਓ ਅੱਜ-ਕੱਲ ਕੇਕ ਵਾਲੇ ਜਿੱਥੇ ਕੇਕ ਵਗੈਰਾ ਉੱਥੇ ਹੀ ਸਾਰਾ ਸਮਾਨ ਮਿਲ ਜਾਂਦਾ ਇੱਕ ਤੋਂ ਇੱਕ ਚੀਜ਼ਾਂ ਮਿਲ ਜਾਂਦੀਆ। ਅੱਜ-ਕੱਲ ਤਾਂ ਕਿਤੇ ਭੱਜਣ ਦੀ ਜ਼ਰੂਰਤ ਹੈ ਹੀ ਨੀ ਐ, ਸਭ ਹਾਂ। ਇੱਕੋ ਹੀ ਸ਼ੋਪ ਤੇ ਚਲੇ ਜਾਓ ਕੇਕ ਵਾਲੀ ਵੀ ਉੱਥੇ ਤੁਹਾਨੂੰ ਕੈਂਡਲ ਵੇਖੋ ਕਿੰਨੇ ਅੱਛੇ-ਅੱਛੇ, ਕੰਡੀਲ ਆ ਗੀਆਂ ਹਾਂ ਕੈਂਡਲ ਆ ਗਈ ਦੀ ਆ।
ਤੇ ਮੈਂ ਸੋਚ ਕੇ ਗੱਲ ਸੁਨੋ ਤੇ ਅਗਰ ਬੱਚੇ ਆਂਦੇ ਨੇ ਰਿਟਰਨ ਗਿਫਟ ਦੇਣਾ ਹੁੰਦੈ ਤੇ ਮੈਂ ਸੋਚਿਆ ਕਿੱਟ ਦੇ ਦਈਏ ਕਲਰਡ ਵਾਲੀ ਕਿੱਟ ਵਗੈਰਾ ਆਂਦੀ ਐ ਬੜੀ ਸੋਣੀ-ਸੋਣੀ ਅੱਜ
ਹਾਂ-ਹਾਂ ਓ ਵੀ ਅੱਛੇ ਐ। ਅ ਤੁਸੀਂ ਕਲਰਡ ਵਾਲੀ ਕਿੱਟ ਦੇ ਦੋ ਕਿ ਕਲਰ ਵਾਲੇ ਹਾਂ ਜੇੜੇ ਮਾਰਕਰ ਵਾਲੇ ਆਂਦੇ ਨੀ ਅੱਜ-ਕੱਲ ਪੇਂਟਿੰਗ ਵਾਲੇ ਕਲਰ ਜੇੜੇ ਹੁੰਦੇ ਨੇ ਸਕੈੱਚ ਵਿੱਚ ਓ ਦੇ ਸਕਦੇ ਓ-ਓ ਜਾਦਾ ਕੋਸਟਲੀ ਹੈ ਵੀ ਨੀ ਐ ਹੰਡਰਡ ਰੁਪੀਜ਼ ਦਾ ਡੱਬਾ ਏ ਓ ਓ ਠੀਕ ਏ ਓ ਬੱਚਿਆਂ ਨੂੰ ਯੂਜ਼ਡ ਚ ਵੀ ਆ ਜਾਂਦੈ। ਤੇ ਤੁਸੀ ਹਾਂ ਡਰਾਇੰਗ ਦੀ ਬੁੱਕ ਰੱਖ ਦੋ ਐ ਵੀ ਬੋਤ ਅੱਛਾ ਸੁਜੈਸ਼ਨ ਐ ਤੁਹਾਡਾ ਐ ਵੀ ਠੀਕ ਐ। ਨਈ ਤੇ ਬੰਦਾ ਲੰਚਬੋਕਸ ਦੇਖੋ ਅੱਜ-ਕੱਲ੍ਹ ਪਲਾਸਟਿਕ ਦਾ ਕੋਈ ਯੂਜ ਕਰਦਾ ਹੈਨੀ ਓ ਮਨੀ ਵੇਸਟ ਏ। ਅਸੀਂ ਦੇ ਦਾਂਗੇ ਓਨਾਂ ਨੂੰ ਓਨਾਂ ਨੇ ਅੱਗੇ ਕਰ ਦੇਣੇ ਐ। ਕਿਉਂਕੀ ਅੱਜ-ਕੱਲ੍ਹ ਪਲਾਸਟਿਕ ਕੋਈ ਬੀ ਯੂਜ ਨੀ ਕਰ ਰਿਆ।
ਮੈਂ ਤਾਂ ਓਹੀ ਚੀਜ਼ ਦਾਂਗੀ ਜੋ ਬੱ ਚਿਆ ਦੇ ਕੰਮ ਆਏ ਯਾਂ ਤੇ ਪੈਨਸਿਲ ਡਿੱਬੀ ਨਾਲ ਰੱਖਤੀ ਯਾਂ ਡਰਾਇੰਗ ਬੁੱਕ ਰੱਖ ਤਾ ਐਹੀ ਕੁਛ ਹੁੰਦੈ ਬੱਚੇ ਖੁਸ਼ ਹੋ ਜਾਂਦੇ ਨੇ ਦੇਖ ਕੇ।
ਬਿਲਕੁੱਲ ਐ ਤੇ ਹੈ ਈ ਏ ਕੀ ਸਾਨੂੰ ਕੁਛ ਰਿਟਰਨ ਮਿਲਿਆ
ਹਾਂਜੀ ਲੰਚ ਬੋਕਸ ਐ ਬੋਟਲ ਵਗੈਰਾ ਤਾਂ ਕੋਈ ਯੂਜ਼ ਬੋਤ ਈ ਘੱ
ਹਾਂ ਪਲਾਸਟਿਕ ਹੁਣ ਬਿਲਕੁਲ ਯੂਜ਼ ਈ ਨੀ ਕਰ ਰੇ ਦੇਣਾ ਵੀ ਬੇਕਾਰ ਐ ਚੀਜ਼ਾਂ। ਅਸੀਂ ਖੁਦ ਈ ਨੀ ਯੂਜ ਕਰ ਰੇ ਅਸੀਂ ਦਈਏ ਵੀ ਕਿਉਂ ਠੀਕ ਐ ਨਾ ਇਸ ਕਰ ਕੇ ਓ ਚੀਜ਼ ਦੇਣੀ ਐ ਜੇੜੀ ਯੂਜ਼ ਹੋ ਜਾਏ। ਪੈੱਨ ਦਾ ਪੈਕੇਟ ਦੇ ਸਕਦੇ ਆ ਅਸੀਂ ਅਗਰ ਪੈੱਨ ਵਾਲੇ ਜਿੱਦਾਂ ਬੱਚੇ ਨੇ ਤੇ ਪੈੱਨ ਦਾ ਪੈਕਟ ਦੇ ਸਕਦੇ ਆ ਹਾਂ ਛੋਟੇ ਬੱਚਿਆਂ ਨੂੰ ਤਾਂ ਕਲਰ ਈ ਅੱ ਛਾ ਸਈ ਰਏਗਾ। ਯੂਜ ਵੀ ਆ ਜਾਣਗੇ ਛੋਟੇ ਬੱਚਿਆਂ ਕੋਲ ਤਾਂ ਜਿੰਨੇ ਕੋਲਰ ਹੋਣ ਨਾ ਓਨੇ ਈ ਘੱਟ ਨੇ। ਮੇਰਾ ਛੋਟਾ ਏ ਮੈਂ ਕੈਨੀਆ ਜਦੋਂ ਇੰਨੇ ਕਲਰ ਲਿਆ ਕੇ ਦਿੰਨੀ ਆਂ ਨਾ ਹੁਣ ਤੇ ਮੈਂ ਏਨੂੰ ਪੈਲੇ ਮੈਂ ਲਿਆ ਕੇ ਦਿੰਦੀ ਸੀ ਫਿਫਟੀ ਰੁਪੀਜ਼ ਦੀ ਡੱਬੀ ਆ ਗਈ ਯਾਂ ਫੋਟੀ ਦੀ ਆਗੀ ਹੁਣ ਤੇ ਮੈਂ ਟੈਨ ਰੁਪੀਜ਼ ਤੋਂ ਜਾਦਾ ਲਿਆ ਕੇ ਨੀ ਦਿੰਦੀ।
ਐਸਾ ਤਰ੍ਹਾਂ ਕਰਨਾ ਤੁਸੀਂ ਜ ਬ ਤੁਸੀਂ ਪੈਲੇ ਆ ਜਾਣਾ ਦੋ ਘੰਟੇ ਵਾਸਤੇ ਪੈਲੇ ਈ ਆ ਜਾਣਾ ਦੋ ਤਿੰਨ ਘੰਟ ਦੋ ਘੰਟੇ ਪੈਲੇ ਤੇ ਹਾਂ ਤੇ ਆਪਣੇ ਬੱਚਿਆ ਨੂੰ ਤੇ ਮਤਲਬ ਤਿਆਰ ਕਰ ਰਿਆ ਨਾ-ਨਾ ਦੇਖ ਲੇਣਾ ਯਾਂ ਫੇਰ ਲੈ ਆਵਾਂਗੇ ਬੱਚੇ
ਕੋਈ ਗੱਲ ਨੀ ਜਿੱਦਾਂ ਤੁਸੀਂ ਕਓ ਹਾਂ ਜਿੱਦਾਂ ਤੁਸੀਂ ਕਓ ਉੱਦਾਂ ਈ ਠੀਕ ਐ ਚਲੋ ਜੀ। ਠੀਕ ਐ ਨਾ।
ਹਾਂਜੀ ਚਲੋ ਠੀਕ ਐ ਫਿਰ ਆ ਜਾਣਾ ਟੈਮ ਨਾਲ।
ਹਾਂਜੀ-ਹਾਂਜੀ ਓਕੇ ਜੀ ਓਕੇ ਸਸਰੀ ਕਾਲ।